ਹੈਲੋ।
ਹੈਲੋ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
ਹੋਰ ਠੀਕ ਹੋ।
ਹਾਂਜੀ ਠੀਕ ਆ ਤੁਸੀਂ ਠੀਕ ਹੋ।
ਹਾਂਜੀ ਵਧੀਆਂ ਘਰ ਸਭ ਠੀਕ ਨੇ।
ਘਰ ਸਭ ਠੀਕ ਨੇ ਤੁਹਾਡੇ ਘਰ ਸਭ ਠੀਕ ਨੇ ਮੰਮੀ ਡੈਡੀ ਵਗੈਰਾ।
ਹਾਂਜੀ ਸਭ ਵਧੀਆ।
ਬਹੁਤ ਵਧੀਆ ਗੱਲ ਏ ਤੇ ਮੈਂ ਕਹਿ ਰਿਹਾ ਸੀ ਕਿ ਮਤਲਬ ਤੁਹਾਡੇ ਹਿਸਾਬ ਨਾਲ। ਔਨਲਾਈਨ ਸ਼ੋਪਿੰਗ ਸਈ ਏ ਯਾਂ ਫਿਰ ਔਫਲਾਈਨ।
ਦੇਖੋ ਮੇਰੇ ਅਕੋਰਡਿੰਗ ਤੇ ਵੈਸੇ ਤੇ ਦੋਨੋ ਈ ਬੈਸਟ ਨੇ ਕਿਉਂਕਿ ਦੋਨੋ। ਹਾਂਜੀ ਆਪਣੀ-ਆਪਣੀ ਜਗ੍ਹਾ ਬੈਸਟ ਨੇ ਬਾਕੀ ਤੇ ਦੇਖ। ਔਨਲਾਈਨ ਸ਼ੋਪਿੰਗ ਥੋੜ੍ਹੀ ਜ਼ਿਆਦਾ ਪ੍ਰੈਫਰ ਕਰੀ ਦੀ ਏ।
ਅੱਛਾ ਜੀ।
ਹਾਂਜੀ।
ਦੇਖੋ ਮੇਰੇ ਮੁਤਾਬਿਕ ਤੇ ਤੁਸੀਂ ਜਿਦਾ ਕਹਿ ਰਹੇ ਹੋ ਨਾ ਕਿ ਦੋਨੋ ਬੈਸਟ ਨੇ। ਹਾਂਜੀ ਹੈਗੀ ਤਾਂ ਦੋਨੋਂ ਹੀ ਬੈਸਟ ਨੇ ਬਟ ਨਾ ਮੈਂ ਅਗਰ ਗੱਲ ਕਰਾਂ ਕਿ। ਜ਼ਿਆਦਾਤਰ ਔਨਲਾਈਨ ਦੇ ਅੰਦਰ ਗੱਲ ਕਰਨੇ ਆ ਚਲੋ ਠੀਕ ਏ। ਔਨਲਾਈਨ 'ਚ ਨਾ ਜਿੱਦਾਂ ਕਿਸੇ ਨੂੰ ਵੀ ਸ਼ੋਪਿੰਗ ਵਗੈਰਾ। ਕਰਨੀ ਚਾਇਦੀ ਏ ਤੇ ਨਾਰਮਲੀ ਪਹਿਲੇ ਨਾ ਰਿਵਿਊ ਚੈੱਕ ਕਰਨਾ ਚਾਈਦਾ।
ਜੀ-ਜੀ।
ਠੀਕ ਏ ਨਾ ਤੇ ਜਿੱਦਾਂ ਕਿ ਪਹਿਲੇ ਜਿੱਦਾਂ ਕਿ। ਕੁਛ ਵੀ ਔਡਰ ਕਰਨਾ ਤੇ ਪਹਿਲੇ ਮੈਂ ਰਿਵਿਊ ਚੈੱਕ ਕਰਨਾ ਘੱਟ ਤੋਂ ਘੱਟ ਇੱਕ ਦੋ ਵਾਰ ਉਹਦਾ। ਤੇ ਕਿੰਨੀ ਰੇਟਿੰਗ ਮਿਲੀ ਗੀ। ਹਮ ਤੇ ਕਿੰਨੀ ਰੇਟਿੰਗ ਮਿਲੀਦੀ ਆ ਉਹਨੂੰ ਪ੍ਰੋਡਕਟ ਪਹਿਲੇ ਉਹ ਨੂੰ ਚੈੱਕ ਕਰਨਾ ਵਾ। ੳਸ ਤੋ ਬਾਦ ਈ ਔਡਰ। ਬਾਕੀ ਕਾਫੀ ਨਾ ਮੈਂ ਵੇਖਿਆ ਦੇਖੋ ਔਨਲਾਈਨ ਔਡਰ ਕਰਨ ਚ ਏ ਆਉਂਦਾ। ਤੇ ਕਾਫੀ ਟਾਈਮ ਲਾ ਦਿੰਦੇ ਨੇ ਆਣ ਚ।
ਜੀ-ਜੀ।
ਹਨਾ ਅਗਰ ਜਿੱਦਾਂ ਮੈਨੂੰ ਜਾਣਾ ਏ ੳ ਬਿਲਕੁਲ ਟਾਈਮ ਦੇ ਸਾਬ ਦੀ। ਕੀ ਕਹਿੰਦੇ ਨੇ ਔਡਰ ਕੀਤਾ ਕਿ ਉਸ ਦਿਨ ਨੂੰ ਆਏਗਾ ਤੇ ਮੈਂ ਉਸ ਦਿਨ ਵੀ ਆਵਾਂਗਾ। ਤੇ ਉਸ ਦਿਨ ਅਗਰ ਵੈਦਾ ਨਹੀਂ ਆਉਂਦਾ ਤਾਂ ਦਿੱਕਤ। ਪੈਨਦੀ ਏ ਤਾਂ ਮੇਰੇ ਮੁਤਾਬਿਕ ਤੇ ਕਿ ਅਹ ਅਗਰ ਕਿਸੇ ਬੰਦੇ ਨੂੰ। ਅਰਜੈਂਟ ਕਿੱਥੇ ਜਾਏ। ਹੈਨਾ ੳਸ ਟਾਈਮ ਬਾਅਦ ਔਰ ਤੁਹਾਨੂੰ ਪਤਾ ਉਸ ਟਾਈਮ ਬਾਅਦ ਔਡਰ ਆਣੇ ਤੇ। ਸਾਬ ਨਾਲ ਤੇ ਔਨਲਾਈਨ ਨਾ ਕਰੋ ਬੰਦਾ ਨਾ ਈ ਕਰੇ ਔਫਲਾਈਨ ਕਰ ਲਿਅੋ। ਉਸ ਟਾਈਮ ਨਾ ਔਫਲਾਈਨ ਜ਼ਿਆਦਾ ਫਾਇਦੇਮੰਦ ਰਹਿੰਦੀ ਏ।
ਜੀ-ਜੀ।
ਬਾਕੀ ਮੈਂ ਦੱਸਾਂ ਤੇ ਮੇਰੇ ਸਾਬ ਨਾਲ। ਔਫਲਾਈਨ ਇਸ ਲਈ ਬੈਟਰ ਰਇੰਦੀ ਕਿਉਂਕਿ ਨਾ ਆਫਲਾਈਨ ਦੇ ਫਾਇਦੇ ਨੇ।
ਅੱਛਾ ਤੁਸੀਂ ਔਫਲਾਈਨ ਜ਼ਿਆਦਾ ਪ੍ਰੈਫਰ ਕਰਦੇ ਔ।
ਹਾਂਜੀ-ਹਾਂਜੀ-ਹਾਂਜੀ ਦੇਖੋ। ਔਫਲਾਈਨ ਦੇ ਮੇਰੇ ਮੁਤਾਬਿਕ ਜ਼ਿਆਦਾ ਫਾਇਦੇ ਇਸ ਕਰਕੇ ਨੇ ਕਿਉਂਕਿ ਨਾ ਔਫਲਾਈਨ ਚ ਪਹਿਲੀ ਗੱਲ ਤਾਂ ਅਸੀਂ ਆਰਾਮ ਨਾਲ ਫੈਬਰਿਕ ਚੌਕ। ਕਰ ਸਗਨੇ ਆਂ।
ਦੇਖੋ ਭਾਵੇਂ ਘਰ 'ਤੇ ਅੋਨਲਾਈਨ 'ਚ ਵੀ ਚੱਖ ਸਕਦੇ ਆ ਅਪਨੀ, ਫੈਵ -ਫੈਵਰਿਜ ਹੋਵੇ ਨਾ। ਅਸੀਂ ਔਨਲਾਈਨ 'ਚ ਵੀ ਚੈੱਕ ਕਰ ਸਕਦੇ ਆਂ, ਬਟ ਮੇਰੇ ਮੁਤਾਬਿਕ ਜੋ ਔਫਲਾਈਨ 'ਚ ਅਸੀਂ ਕਰਦੇ ਆ, ਬਿਲਕੁਲ। ਤਾਂ ਸਾਨੂੰ ਬਿਲਕੁਲ ਵਦੀਆ ਵੀ ਲੱਗਦੈ ਨਾਲੇ, ਕੀ ਕੈਂਦੇ ਨੇ ਓੱਥੇ, ਬਾਰਗਨਿੰਗ ਵੀ ਹੁੰਦੀ ਏ। ਨਾਲੇ ਓਧੱਰ ਈ ਚੈੱਕ ਕਰ ਸਕਨੇ ਆਂ ਅਸੀਂ, ਕੋਈ ਮਤਲਬ, ਇੱਥੇ ਖ਼ਰਾਬ ਤਾਂ ਨੀਂ ਹੈਗਾ ਵਗੈਰਾ- ਵਗੈਰਾ।
ਹਾਂਜੀ।
ਉੱਧਰ ਅਸੀਂ ਹੈਂਡ ਟੂ ਹੈਂਡ, ਜਿੰਨੇ ਹੋ ਸਕਦੇ ਆ ਚੈੱਕ ਕਰ ਸਕਦੇ ਆ। ਅਗਰ ਮੈਨੂੰ ਜੀਨਸ ਲੈਨੀ ਏ ਯਾ ਕੁਛ ਵੀ ਲੈਨਾ, ਨੋਰਮਲ 'ਤੇ ਉੱਧਰ ਰਾਮ ਨਾਲ ਚੈੱਕ ਕਰ ਸਕਨਾ ਵਾ।
ਜੀ ਬਿਲਕੁਲ, ਹੂੰ।
ਹਾਏ, ਬਾਕੀ ਇਸ ਜਗ੍ਹਾ ਤੇ ਮੈਨੂੰ, ਔਫਲਾਈਨ ਜਾਨਾ ਪ ਲੱਗਦੀ ਏ, ਕਿਉਂਕਿ ਔਫਲਾਈਨ ਤੇ ਕਾ ਫਾਇਦੇ ਵੀ ਨੇ। ਔਫ- ਔਨਲਾਈਨ ਦੇ ਫਾਇਦੇ ਇਸ ਜਗ੍ਹਾ ਨੇ ਕਿ ਦੇਖੋ, ਅਗਰ ਕਿਸੇ ਬੰਦੇ ਨੂੰ ਬਾਰ ਜਾਨ ਦਾ ਮਨ ਨੀਂ ਏ। ਹੁਨ ਬਾਰਿਸ਼ ਹੋ ਰੀ ਏ ਕਾਫ਼ੀ, ਕਾਫ਼ੀ ਲੋਕਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਏ, ਬਾਰਿਸ਼ 'ਚ।
ਹਾਂਜੀ।
ਹਾਂ, 'ਤੇ ਬਾਰਿਸ਼ 'ਚ, ਬੰਦੇ ਨੂੰ ਬਾਰ ਨੀਂ ਜਾਨਾ ਹੁੰਦਾ ਤਬੀਅਤ ਖ਼ਰਾਬ 'ਚ। ਕਰੇ ਆਰਾਮ ਕਰਨਾ ਹੁੰਦੈ ਨਾ, ਤਾਂ ਮੇਰੇ ਹਿਸਾਬ ਨਾਲ ਏਦਾ ਕਰੇ ਆਰਾਮ ਕਰਦੇ -ਕਰਦੇ ਅਪਨੇ ਅਸਤੇ ਕੁਛ ਵੀ ਅੋਰਡਰ ਕਰਨਾ ਚਾਹੇ। 'ਤੇ ਓਨਲਾਈਨ ਕਰ ਸਕਦਾ ਓ, ਓਵੇਂ ਔਫਲਾਈਨ ਜਾ ਨੀਂ ਸਕਦਾ ਬੰਦਾ। ਤੇ ਕਰੇ ਕੁਛ ਵੀ ਔਰਡਰ ਕਰ ਸਕਦਾ, ਮੇਰੇ ਮੁਤਾਬਿਕ
ਬੇਟਾ ਦੇਖੋ, ਓਨਲਾਈਨ ਆਪਾਂ ਤਾਂ ਕਰੀ ਕੀ ਏ ਬਟ, ਜਿਵੇਂ ਕਿ ਸਾਡੇ ਕੋਲ ਕਾਫੀ ਜ਼ਾਦਾ ਟਾਈਮ ਐ। ਕੋਈ ਓਕੇਜਨ ਵਗੈਰਾ ਨਈ ਹੈ, ਹਾਂਜੀ।
ਨੀਂ ਵੈਸੇ ਹੁੰਨੇ ਕਾਫ਼ੀ ਟਾਈਮ ਹੈਗਾ ਮੇਰੇ ਮੁਤਾਬਿਕ, ਵੈਸੇ ਮੇਰੇ ਮੁਤਾਬਿਕ ਹੁੰਨੇ ਕ ਕਾਫੀ ਟਾਈਮ ਹੈਗਾ ਏ, ਬੰਦਾ ਕਰ ਸਕਦਾ ਔਡਰ ਹੂੰ। ਏਦਾਂ ਹੂੰ, ਕਾਫੀ ਟੈਮ ਹੁੰਦੈ, ਓਦਾ ਔਡਰ ਕਰ ਸਕ ਤੁਸੀਂ ਕੈਅ ਰੇ ਓ, ਸਹੀ ਗੱਲ ਏ।
ਹਾਂਜੀ।
ਬਾਕੀ, ਨੋਰਮਲੀ ਮੇਰੇ ਮੁਤਾਬਿਕ 'ਤੇ ਦੇਖੋ, ਬੰਦੇ ਨੂੰ ਘੱਟ ਤੋਂ ਘੱਟ ਏਦਾਂ ਔਨਲਾਈਨ ਔਰ ਔਫਲਾਈਨ 'ਚ, ਜ਼ਾਦਾਤਰ ਮੇਰੇ ਸਾਬ ਨਾਲ 'ਤੇ ਔਫਲਾਈਨ ਕਰਨ ਦਾ ਜਾਦਾ ਫਾਇਦਾ ਮੇਰੇ ਮੁਤਾਬਿਕ, ਔਨਲਾਈਨ ਨਾ, ਦੇਖੋ ਸਈ ਦੱਸਾਂ। ਔਨਲਾਈਨ ਦਾ ਫਾਇਦਾ ਸਿਰਫ ਕਿਸੀ ਜਗ੍ਹਾ 'ਤੇ ਹੈਗਾ ਏ। ਕਿ ਉੱਧਰ ਟਰੈਂਡਿੰਗ ਚੀਜ਼ਾਂ ਮਿਲ ਜਾਂਦੀਆਂ ਨੇ। ਜੋ ਸਿਟੀ ਵਿੱਚ ਆਈ ਵੀ ਨੀਂ ਹੁੰਦੀਆਂ। ਓ ਮਿਲ ਜਾਂਦੀ ਨੇ ਉੱਧਰ, ਤਾਂ ਉਸ ਚੀਜ਼ ਦਾ ਜ਼ਾਦਾ ਮੈਨੂੰ ਫਾਇਦਾ ਲੱਗਦੈ।
ਨਾਲੇ ਓਨਲਾਈਨ ਵਿਚ ਸਾਨੂੰ ਕਾਫੀ ਜ਼ਾਦਾ ਕੁਛ ਐਕਸਪਲੇਨ ਵੀ ਨੀ ਕਰਨਾ ਪੈਂਦਾ।
ਹੂੰ, ਏ ਵੀ ਗੱਲ ਏ, ਪਰ ਓਈ ਨਾ। ਔਨਲਾਈਨ 'ਚ ਜੋ ਅਮਾਊਂਟ ਉਹ ਵਖਾਏਗਾ, ਸਾਨੂੰ ਔਹੀ, ਪੇ ਕਰਨਾ ਪਏਗਾ। ਇੱਥੇ ਔਫਲਾਈਨ 'ਚ, ਜੋ ਅਮਾਊਂਟ ਬੋਲਦੇ ਨੇ ਉਸ ਤੋਂ ਵੀ ਅੱਧੇ ਕਰ ਦਿੰਦੇ ਨੇ ਕਾਫੀ ਲੋਕ 'ਤੇ।
ਹਾਂਜੀ- ਹਾਂਜੀ।
ਹਾਂ।
ਓੱਥੇ ਬਾਰਗਨਿੰਗ ਹੋ ਜਾਂਦੀ ਐ, ਓ ਓਫਲਾਈਨ 'ਚ ਨਾ। ਜੀ ਏ। ਪਰ ਓਨਲਾਈਨ ਦੀ ਡਿਲੀਵਰੀ ਹਾਂਜੀ ਜੀ ਜੀ
ਤੇ ਡਿਲੀਵਰੀ ਅੱਗੇ
ਹਾਂਜੀ ਡਿਲੀਵਰੀ ਚਾਰਜ ਵਗੈਰਾ ਵੀ ਕਾਫ਼ੀ ਲੱਗ ਜਾਂਦੇ ਨੇ, ਫਿਰ ਓ ਡਬਲ ਹੋ ਜਾਂਦਾ।
ਉਹ ਤੇ ਹੈ, ਤੇ ਉਹੀ ਤੇ ਕਹਿ ਦੇ ਨਾ ਉਹਨਾਂ ਦੇ ਇੱਦਾਂ ਪ੍ਰਾਈਸ ਘੱਟ ਹੁੰਦੇ ਨੇ। ਨਾ ਹੀ ਓ ਡਿਲੀਵਰੀ ਚਾਰਜ, ਘੱਟ ਕਰਦੇ ਨੇ ਤੇ ਸਾਨੂੰ ਓ ਓ ਜੋ ਸਾਡਾ ਔਡਰ ਹੁੰਦਾ ਉ ਕਾਫ਼ੀ ਮਹਿੰਗਾ ਪੈ ਜਾਂਦਾ ਸਾਨੂੰ, ਇੱਥੇ ਸਾਨੂੰ ਖਾਲੀ ਘਰੋਂ ਬਾਹਰ ਨਿਕਲਣਾ ਪੈਂਦਾ, ਆਲਸ ਨੀ ਵੀਖਾਣਾ ਹੁੰਦਾ ਨੋਰਮਲੀ ਮਤਲਬ। ਸਿਰਫ਼ ਘਰੋਂ ਬਾਹਰ ਨਿਕਲਣਾ ਪੈਂਦਾ, ਤੇ ਬੰਦਾ ਘੱਟ ਤੋਂ ਘੱਟ ਲੈ ਸਕਦਾ ਹੈ। ਉਹ ਵੀ ਕਾਫੀ ਸਹੀ ਰੇਟਾਂ ਵਿੱਚ। ਹੈਨਾ ਹੂੰ, ਤੇ ਮੇਰੇ ਮੁਤਾਬਿਕ। ਹੂੰ ਔਫਲਾਈਨ ਹਾਂਜੀ ਔਫਲਾਈਨ।
ਔਫਲਾਈਨ ਦੇਖੋ ਅਸੀਂ ਤਾਂ ਜ਼ਿਆਦਾ ਪ੍ਰੈਫਰ ਕਰਦੇ ਹਾਂ। ਜਿਵੇਂ ਮਤਲਬ ਵੈਦਰ ਵੀ ਕਾਫੀ ਅੱਛਾ ਹੈ, ਐਂਡ ਤੁਹਾਡੇ ਮਤਲਬ ਫਰੈਂਡਸ ਵਗੈਰਾ ਹੈ ਨ ਨਾਲ। ਫੈਮਲੀ ਮੈਂਬਰ, ਤੇ ਦੇਖੋ ਮਜ਼ਾ ਵੀ ਆਉਂਦਾ ਸ਼ੋਪਿੰਗ ਵਗੈਰਾ ਕਰਨ ਦਾ ਨਾ। ਜੀ।
ਹਾਂ ਇਹ ਵੀ ਗੱਲ ਏ, ਦੇਖੋ।
ਬਾਕੀ ਦੇ।
ਦੇਖੋ ਜਿੱਦਾਂ ਕਿ ਨੌਰਮਲ ਮੈਂ ਗੱਲ ਦੱਸਾਂ, ਤੇ ਬੰਦੇ ਨੂੰ ਅਗਰ। ਕਿੱਥੇ ਵਿਆਹ ਵਗੈਰਾ ਤੇ ਜਾਣਾ ਹੈ, ਕਿੱਥੇ ਵੀ ਜਾਣਾ ਹੈ। ਤੇ ਉਹ ਬੰਦਾ ਸਿਰਫ ਮਕਸਦ ਹੁੰਦਾ, ਉਹਦਾ ਕੱਪੜੇ ਲੈਣ ਦਾ ਹੈਨਾ। ਸ਼ੋਪਿੰਗ ਕਰਨ ਦਾ, ਮਜੇ ਲੈਣ ਦਾ ਤੇ ਹੁੰਦਾ ਨੀ।
ਹੂ ਹੂ
ਹੈਨਾ, ਤੇ ਬੰਦੇ ਨੂੰ ਮੇਰੇ ਹਿਸਾਬ ਨਾਲ ਤੇ ਘੱਟ ਤੋਂ ਘੱਟ। ਸਿਰਫ ਕੱਪੜੇ ਲੈਣ ਦੇ ਮਕਸਦ ਨਾਲ ਜਾਣਾ ਚਾਹੀਦਾ, ਤਾਂ ਉਹਨੂੰ ਕਾਫ਼ੀ ਅੱਛੇ ਕੱਪੜੇ ਮਿਲ ਜਾਂਦੇ ਆ ਅੰਦਰ ਨੂੰ ਹਨਾ।
ਹਾਂਜੀ ਜੀ।
ਬੰਦਾ ਤੇ ਬੰਦਾ ਫਿਰ ਇੰਜੋਏ ਕਰਦਾ ਰਹਿ ਜਾਂਦਾ, ਕੱਪੜੇ ਲੈ ਨਹੀਂ ਪਾਉਂਦਾ ਮੇਰੇ ਮੁਤਾਬਿਕ।
ਹਾਂਜੀ ਇਹ ਵੀ ਗੱਲ ਐ
ਹੂ ਬਾਕੀ ਨੋਰਮਲੀ ਦੇਖੋ ਧਿਆਨ ਦੇਣਾ ਚਾਹੀਦਾ ਬੰਦੇ ਨੂੰ, ਔਫਲਾਈਨ ਔਰ। ਔਨਲਾਈਨ ਚ ਇਹ ਖਾਲੀ ਇੰਨਾ ਹੀ ਫ਼ਰਕ ਹੈ, ਕਿ ਕਾਫ਼ੀ। ਰੇਟਾਂ 'ਚ ਸਾਨੂੰ ਫ਼ਰਕ ਪੈ ਜਾਂਦਾ, ਕਾਫੀ ਜ਼ਿਆਦਾ। ਸਹੀ ਰੇਟਾਂ ਵਿੱਚ ਮਿਲ ਜਾਂਦੀ ਚੀਜ਼ ਔਫਲਾਈਨ 'ਚ। ਬਾਕੀ ਨਾਲੇ ਫੈਬਰਿਕ ਵੀਂਡ ਟੂ ਚੈੱਕ ਹੋ ਜਾਂਦਾ, ਉਸਦਾ ਬਹੁਤ ਫ਼ਾਇਦਾ ਰਹਿੰਦਾ ਬੰਦੇ ਨੂੰ। ਕਿਨਾ ਹੈਂਡ ਟੂ ਹੈਂਡ ਜੋ ਚੀਜ਼ ਪਸਦ ਆ ਜਾਂਦੀ ਨਾ ਆਮਣੇ ਸਮਣੇ। ਉਹ ਮੇਰੇ ਮੁਤਾਬਿਕ ਜ਼ਿਆਦਾ ਵਧੀਆ ਰਹਿੰਦੀ ਹੈ। ਓਫਲਾਈਨ ਚ ਸਿਰਫ ਸਾਨੂੰ ਨਾ, ਅੰਦਰੋਂ ਥੋੜਾ ਜ ਵਹਿਮ ਜਿਹਾ ਪਿਆ ਰਹਦਾ ਬੰਦੇ ਨੇ ਔਡਰ ਵੀ ਕਰਤਾ। ਨਾ ਉਹਨੇ ਫੈਬਰਿਕ ਵੇਖਿਆ, ਨਾ ਉਹਨੇ ਸਾਮਨੇ ਚੀਜ਼ ਵੇਖੀ। ਜਦੋਂ ਆਏਗੀ ਤਾਂ ਬੰਦਾ ਚੈੱਕ ਕਰਦਾ ਹੈ ਨੀ ਹੈ ਅਗਰ ਦੇਖੋ ਮੈਂ ਨੌਰਮਲੀ ਈ ਗੱਲ ਦੱਸਣਾ ਵਾ। ਕਿਸੀ ਬੰਦੇ ਨੇ ਕੁਛ ਔਡਰ ਕੀਤਾ। ਹੂੰ ਕੁਛ ਚਾਹੀਦਾ ਜਿੱਦਾਂ ਕਿ ਵਧੀਆ ਦਾ, ਆਪਣੇ ਲਈ ਔਡਰ-ਔਡਰ ਕੀਤਾ।
ਜੀ।
ਹੁਣ ਉਹ ਬੰਦੇ ਨੂੰ ਇੰਨਾ ਤੇ ਵਿਸ਼ਵਾਸ ਹੋਏਗਾ ਨਹੀਂ, ਕਿ ਆਰਡਰ ਕਰਨ ਤੋਂ ਬਾਅਦ ਕਿ ਦਾਂ ਕਿ। ਇੱਕਦਮ ਵਿਆਹ ਹੈਗਾ ਐ ਉਹਨੇ ਖੋਲ ਕੇ ਚੈਕ ਵੀ ਨਹੀਂ ਕੀਤਾ ਇੱਕਦਮ ਵਿਆਹ ਚ, ਔਹੀ ਖੋਲਿ ਲੇਯਾ ਇੱਕਦਮ ਪਾਉਣ ਲਈ। ਇਹਨਾਂ ਤੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੈ ਅੱਜ ਕੱਲ੍ਹ ਔਨਲਾਈਨ। ਸ਼ੋਪਿੰਗ ਚ ਬੰਦਾ ਪਹਿਲੇ ਚੈਕ ਕਰਦਾ। ਹੈ ਨੀ ਹੈ ਤੇ ਓਥੇ ਮੈਂ ਕੈ ਰਯਾ ਕਿ ਮੇਰੇ ਹਿਸਾਬ ਨਾਲ ਇੰਨਾ ਵਧੀਆ ਨੀ ਆ ਪਾਂਦਾ ਔਨਲਾਈਨ 'ਚ ਜਿੰਨਾ ਵਿਕਦਾ ਨਾ ਓਨਾ ਵਦੀਆ ਨੀ ਆ ਪਾਂਦਾ।
ਹਾਂਜੀ। ਬਟ ਔਫਲਾਈਨ 'ਚ ਦੇਖੋ ਨਾ ਮਤਲਬ ਜੋ ਕਲਰ ਪਸੰਦ ਆਂਦਾ ਓਦਾਂ ਦਾ ਫਿਰ ਡਿਜ਼ਾਇਨ ਨੀ ਮਿਲਦਾ ਔਰ ਜੋ ਡਿਜ਼ਾਇਨ ਪਸੰਦ ਆ ਜਾਂਦਾ ਓ 'ਚ ਅਲੱਗ ਕਲਰ ਨੀ ਮਿਲਦਾ ਐ ਦਿ ਕਤ ਹੁੰਦੀ ਏ।
ਹਾਂ ਐ ਵੀ ਦਿੱਕਤ ਏ ਦੇਖੋ ਐ ਕਾਫੀ ਜਾਦਾ ਵੱਡੀ ਪ੍ਰੋਬਲਮ ਹੋ ਗੀ।
ਜੀ-ਜੀ।
ਪਰ ਆਫਲਾਈਨ 'ਚ ਨਾ ਬੰਦੇ ਨੂੰ ਫੇਰ ਏਦਾਂ ਦੀ ਪ੍ਰੋਬਲਮ ਆਂਦੀ ਏ ਤੇ ਬੰਦਾ ਕਾਫ਼ੀ ਦੁਕਾਨਾਂ ਤੇ ਮਤਲਬ ਵੇਖ ਲੈਂਦਾ।
ਜੀ-ਜੀ।
ਹੂੰ। ਓਦਾਂ ਵੀ ਨਾ ਮਿਲੇ ਫੇਰ ਬੰਦੇ ਨੂੰ ਆਣਾ ਪੈਂਦਾ ਔਨਲਾਈਨ ਸ਼ੋਪਿੰਗ ਤੇ ਹਨਾ।
ਹਾਂਜੀ।
ਬਟ ਔਨਲਾਈਨ ਤੇ ਵੀ ਤੇ ਨਈ ਮਿਲਦੀ ਹੁੰਦੀ ਏਦਾ ਕੀ ਮਿਲ ਜਾਂਦੀ ਏ।
ਓਨਲਾਈਨ ਤੇ ਤੇ ਮਿਲ ਜਾਂਦੀ ਬਲਕਿ ਦੇਖੋ ਓਨਲਾਈਨ ਤੇ ਸਾਨੂੰ ਨਾ ਆਈਡੀਆ ਵਗੈਰਾ ਵੀ ਕਾਫ ਫ਼ੀ ਮਿਲ ਜਾਂਦਾ ਕਿ ਮਤਲਬ ਅਸੀਂ ਕਿਸ ਅਕੋਡਿੰਗ ਦੇ ਕੱਪ ਕੱਪੜੇ ਵਗੈਰਾ ਲੈ ਸਕਦੇ ਆ ਤੇ ਓਹੀ ਫੇਰ ਆਪਾਂ ਸਕਰੀਨ ਸ਼ੋਟ ਲੈ ਕੇ ਹਾਂਜੀ ਔਫਲਾਈਨ ਵੀ ਪਤਾ ਕਰਦੇ ਆ।
ਵੈਸੇ ਮੇਰੇ ਮੁਤਾਬਿਕ ਤਾਂ ਦੇਖੋ ਔਨਲਾਈਨ 'ਚ ਨਾ ਮੈਂ ਅੱਜ-ਕੱਲ ਜਿੱਦਾਂ ਈ ਮੈਂ ਵੇਖਿਆ ਮੇਰੇ ਹਿਸਾਬ ਨਾਲ ਔਨਲਾਈਨ ਚ ਸਿਰਫ ਕੁੜੀਆਂ ਦੇ ਕੱਪੜੇ ਈ ਚਜਦੇ ਨੇ, ਮੁੰਡਿਆਂ ਦੇ ਤੇ ਬਿਲਕੁਲ ਚਜਦੇ ਕੋਈ ਕੱਪੜੇ ਨਈ ਹੈਗਾ। ਜਿੱਧਰ ਮੈਂ ਵੇਖਿਆ ਅੱਜ-ਕੱਲ ਮੇਰੇ ਹਿਸਾਬ ਨਾਲ ਹੂੰ। ਨੋਰਮਲੀ ਮੇਰੇ ਹਿਸਾਬ ਨਾਲ ਤਾਂ ਦੇਖੋ ਮੈਂ ਤਾਂ ਔਫਲਾਈਨ ਈ ਕਰਦਾ ਹਾਂ ਤਾਂ ਮੈਨੂੰ ਕੀ ਪਤਾ ਵੈਦਾਂ ਔਫਲਾਈਨ ਪਸੰਦ ਆ ਗੇ ਹੋਨ।
ਹਾਂਜੀ-ਹਾਂਜੀ ਤੁਸੀਂ ਕਦੀ ਨੀ ਨਾ ਔਨਲਾਈਨ ਟਰਾਈ ਕਰੋ ਕਦੀ ਔਨਲਾਈਨ ਵੀ ਕਾਫ਼ੀ ਸਈ ਹੁੰਦੀ ਏ।
ਤੇ ਕੋਈ ਐਪਲੀਕੇਸ਼ਨ ਹੈਗੀ ਜਿੱਦਾਂ ਦੀ ਮਤਲਬ ਜੋ ਵਦੀਆ ਹੁੰਦੀ ਏ।
ਹਾਂਜੀ। ਵੇਖੋ ਤੁਸੀਂ ਮੀਸ਼ੋ ਵਗੈਰਾ ਤੋਂ ਮੰਗਾ ਸਕਦੇ ਓ, ਨਾਇਕਾ ਵਗੈਰਾ
ਹਾਂ ਮੈਂ ਮਿੰਤਰਾ ਯਾ ਫੇਰ ਨਾਇਕਾ ਵਗੈਰਾ ਯੂਜ ਕਰ ਸਕ ਕੋਸ਼ਿਸ਼ ਕਰਾਂਗਾ ਕਿਉਂਕਿ ਮੀਸ਼ੋ 'ਤੇ ਮੈਂ ਕਈ ਵਾਰ ਕੀਤਾ ਓਦੇ ਅੰਦਰ ਤੇ ਮੈਨੂੰ ਕੁਛ ਵੀ ਚਜ ਦਾ ਨੀ ਮਿਲਿਆ ਮੁੰਡਿਆਂ ਦਾ।
ਅੱਛਾ।
ਹਾਂ ਕੋਈ ਟੀ ਸ਼ਰਟ ਵਗੈਰਾ ਯਾ ਜੀਨਸ ਵਗੈਰਾ ਕੁਛ ਨੀ ਮਿਲੀ ਮੈਨੂੰ। ਟੀ ਸ਼ਰਟ ਤੇ ਹਰ ਈ ਅੱਪਲੀਕੇਸ਼ਨ ਤੇ ਮਿਲ ਜਾਂਦੀ ਹੈ, ਬਟ ਜੀਨਸ ਵਗੈਰਾ ਨੀ ਮਿਲ ਪਾਦੀਂ ਮੁਡੀਆਂ ਦੀ। ਬਾਕੀ ਮੇਰੇ ਮੁਤਾਬਿਕ ਦੇਖੋ ਔਫਲਾਈਨ 'ਚ ਨਾ ਜਾਦਾ ਮਜ਼ਾ ਆਂਦੈ, ਬਾਕੀ ਮੈਂ ਤਾਂ ਇੱਕ ਵਾਰ ਚੈੱਕ ਵੀ ਕਰਾਂਗਾ ਔਨਲਾਈਨ।
ਜੀ-ਜੀ।
ਤੇ ਮੈਂ ਐ ਕੈਨਾ ਚਾਵਾਂਗਾ ਤੁਸੀਂ ਤੇ ਔਨਲਾਈਨ ਕਰਦੇ ਰੈਂਦੇ ਓ ਤੇ ਰਿਵਿਊ ਵਗੈਰਾ ਚੈੱਕ ਕਰਕੇ ਲੈਂਦੇ ਓ ਯਾ ਫਿਰ ਏਦਾਂ ਈ।
ਜੀ, ਜੀ ਮੈਂ ਵੀ ਰਿੀਵਿਊ ਚੈੱਕ ਹੀ ਕਰਨੀ ਆ ਪੈਲੇ ਓ ਤੋਂ ਬਾਦ ਈ ਕਰੀਦਾ।
ਰੇਟਿੰਗ ਵਗੈਰਾ
ਹਾਂਜੀ ਰੇਟਿੰਗ ਵੀ ਕਾਫੀ ਅੱਛੀ ਰੇਟਿੰਗ ਹੁੰਦੀ ਏ ਜੋ ਪ੍ਰੋਡਕਟ ਮੰਗ
ਅੱਛਾ ਜੀ, ਚਲੋ ਠੀਕ ਐ ਮੈਂ ਕਰਦਾ ਤੁਆਡੇ ਨਾਲ ਗੱਲ ਵੈਸੇ ਮੇਰੇ ਹਿਸਾਬ ਨਾਲ ਤਾਂ ਦੇਖੋ ਔਨਲਾਈਨ ਔਰ ਔਫਲਾਈਨ ਦੋਨੋਂ ਹੀ ਬੈਟਰ ਨੇ। ਅਪਨੀ-ਅਪਨੀ ਜਗ੍ਹਾ ਤੇ, ਚਲੋ ਠੀਕ ਐ ਆਪਾਂ ਕਰਦੇ ਆਂ ਗੱਲ ਹੈਨਾ ਜੀ।
ਠੀਕ ਐ, ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ।